ਹੈਲੋ ਸਤਿ ਸ਼੍ਰੀ। ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ?
ਬਸ ਵਧੀਆ ਤੁਸੀਂ ਕਿਵੇਂ ਹੋ?
ਹਾਂ ਸਭ। ਠੀਕ ਮੈਂ ਵੀ ਵਧੀਆ।
ਔਰ ਕੀ ਕਰ ਰਹੇ ਸੀ?
ਕੁਛ ਨਹੀਂ ਬਸ ਇੱਧਰ ਉਧਰ ਹੀ।
ਬਹੁਤ ਗਰਮੀ ਹੋ ਗਈ ਏ। ਤੀਰ ਤਾਂ ਏ। ਅੱਜ ਤੇ ਬਹੁਤ ਜ਼ਿਆਦਾ ਗਰਮੀ ਸੀ। ਤੀਰ।
ਅੱਛਾ ਗਰਮੀ ਤਾਂ ਵਧਣੀ ਵੱਧ ਵੱਧਦੀ ਜਾਣੀ ਬਾਰਿਸ਼ ਹੋਏਗੀ ਥੋੜੀ ਠੰਡਕ ਪਏਗੀ ਫਿਰ ਫਿਰ ਤੋਂ ਗਰਮੀ ਗਰਮੀ ਹੋਏਗੀ ਇਸ ਤਰ੍ਹਾਂ ਚੱਲ ਜਾਣਾ ਹੈ ਗਰਮੀ ਤਾਂ ਪੈਣੀ ਪੈਣੀ ਹੈ ਗਰਮੀ ਇਹ ਤੇ ਗਰਮੀ ਨੀ ਪਏਗੀ ਔਰ ਕੀ ਹੋਏਗਾ।
ਹਾਂਜੀ ਉਹ ਤੇ ਹੈ।
ਹੂੰ
ਔਰ ਡਿਨਰ ਦੀ ਤਿਆਰੀ ਹੋ ਗਈ?
ਬਸ ਹੋ ਰਹੀ ਹੈ ਚੱਲ ਰਹੀ ਦਾਲ ਹੀ ਬਣਾਣੇ ਆ। ਨਾਲ ਥੋੜ੍ਹੇ ਜੇ ਕਬਾਬ ਬਣਾਲੇ ਸੀ।
ਅੱਛਾ
ਹੂੰ, ਬਸ ਬੱਚਿਆਂ ਨੂੰ ਦੇਖ ਰਹੀ ਸੀ ਰੋਟੀ ਖਿਲਾਈ। ਬੱਚੇ ਖਾਂਦੇ ਨੀ ਉਹਨਾਂ ਨਾਲ ਬੇ। ਬੈਠ ਕੇ ਉਹਨਾ ਨੂੰ ਰੋਟੀ ਖਿਲਾਉਣਾ ਪੈਂਦਾ ਏ।
ਹਾਂ। ਖਾਂਦੇ ਨੀ ਬੱਚੇ ਗ ਜ਼ਿਆਦਾ ਫੋਰਸ ਕਰਨਾ ਪੈਂਦਾ ਫੇਰ ਆ ਜਾ ਕੇ ਖਾਣਗੇ ਕਿਧਰੇ।
ਹਾਂਜੀ, ਨਾਲ ਕਹਿੰਦਾ ਮੇਰਾ ਮੇਰਾ ਵੱਡਾ ਮੁੰਡਾ ਕਹਿੰਦਾ ਉਹ ਸਵੀਟਕੋਨ ਖਾਣੇ ਨੇ ਸਵੀਟਕੋਨ ਬਣਾ ਕੇ ਦਿੱਤੇ।
ਅੱਛਾ,
ਹਾਂ ਸਵੀਟ ਕੋਨ ਖਾਂਦੇ ਸੀ, ਉਹਨੂੰ ਕਦੀ ਕਹਿੰਦਾ ਪੋਪਕੋਨ ਬਣਾ ਦੋ ਕਦੀ ਕਹਿੰਦਾ ਮੈਗੀ ਬਣਾ ਦੋ।
ਪੋਪਕੋਨ ਤੇ ਅਸੀਂ ਵੀ ਪੋਪਕੋਨ ਅਸੀਂ ਵੀ ਬਣਾ। ਦੇ ਰਹਿੰਦੇ ਆਾਂ।
ਹੂੰ ਖਾਣਾ ਐਨੇ ਕੁਛ ਨੀ ਹੈ ਖਾਣਾ ਕੁਛ। ਕੁਛ ਨੀ ਦੇਖ ਦੇਖ, ਕੇ ਬਸ ਕਿਸੇ ਨੂੰ ਦੇਖ ਲਿਆ ਖਾਂਦੇ ਹੋਏ ਤੇ ਬਣਾ ਦੋ ਬਸ ਤੇ ਖਾਏਗਾ ਕੁਛ ਨੀ।
ਜ਼ਰਾ ਜਿਹਾ ਖਾਏਗਾ ਫਿਰ ਬਾਕੀ ਰੱਖ ਦੇਗਾ ਸਾਈਡ।
ਅਸੀਂ ਵੀ ਐਵੇਂ ਕਰਦੇ ਹਾਂ ਰੋਟੀ ਖਾਂਦੇ ਹਾਂ।
ਹੂੰ,
ਸਾਡਾ ਵੀ ਐਵੇਂ ਹੁੰਦਾ ਐਦੇ ਵੀ। ਹੈ ਨਾ ਸਾਡੇ ਘਰ ਛੋਟਾ ਬੱਚਾ ਉਹ ਵੀ ਉਹ ਹੈ ਪਰ ਖਾ ਲੈਂਦਾ ਸਭ ਕੁਛ। ਜੋਦੋ ਖਾ ਲੈਂਦਾ ਪਰ। ਜਦੋਂ ਨਹੀਂ-ਨਹੀਂ ਖਾਣਾ ਫੇਰ ਨਹੀਂ ਖਾਣਾ।
ਅੱਛਾ, ਸਹੀ ਹੈ ਬੱਚੇ ਇਸ ਤਰ੍ਹਾਂ ਹੀ ਕਰ। ਕਰਦੇ ਨੇ, ਬਸ ਦੇਖ-ਦੇਖ ਕੇ। ਬਣਾ ਲੈਂਦੇ ਨੇ ਚੀਜ਼ਾਂ ਖਾਂਦੇ ਹੈ ਨੀ।
ਸਹੀ ਗੱਲ ਹੈ। ਸਾਡੇ ਇੱਕ ਤੇ ਸਾਡੀ ਰਸੋਈ ਚ ਚੂਹੇ ਬੜੇ ਆ ਜਾਂ। ਦੇ। ਰੋਜ਼ ਚੂਏ ਇੱਧਰ ਚੂਏ। ਉੱਧਰ ਚੂਏ। ਸਾਡੇ ਕਮਰੇ ਛੋ ਕੀ ਹੈ ਨਾ ਤੇ ਸਾਰਾ ਸਮਾਨ ਜ਼ਿਆਦਾ ਪੇਦਾ ਹੁੰਦਾ ਤੇ ਫੇਰ ਚੂਹੇ ਇੱਧਰ ਉੱਧਰ ਪੁਂ ਨੇ ਬੜੇ ਜ਼ਿਆਦਾ ਚੂਹੇ ਹੋ ਜਾਂਦੇ ਅਦੇ ਨੇ ਉਹ ਸਾਡਾ ਘਰ ਥੋੜਾ ਖੁੱਲਾ, ਤੇ ਤਾਂ ਕਰਕੇ ਬਾਹਰੋਂ ਚੂਹੇ ਆ ਜਾਂਣ
ਅੱਛਾ ਜੀ
ਇੱਕ ਵਾਰੀ ਮੰਮੀ ਨੇ ਮੇਰੀ ਸਮੋਸਾ ਰੱਖਿਆ ਹੋਏਗਾ ਮੇਰੇ ਵਸਤੇ ਕੁਛ-ਛੋਟੇ ਛੋਟੇ ਸਮੋਸੇ ਸੀ ਬ ਬੜੇ ਮੰਮੀ ਦੋ ਮਿੰਟ ਬਾਹਰ ਗਈ ਦੇਖਿਆ ਕਟੋਰੀ ਚ ਸਮੋਸਾ ਹੀ ਗਾਇਬ ਕ ਰੋਰੀ ਚ ਸਮੋਸਾ ਹੀ ਨਹੀਂੀ ਹੈਗਾ ਚੋੱਕ ਕੇ ਲੈ ਗਿਆ ਹੁਣ ਪਤਾ ਨੀ ਸਮੋਸਾ ਕਿੱਧਰ ਹੋਏਗਾ
ਚੂਹੀਆਂ ਨਾਲ ਚੂਹੇ ਨੂੰ ਮੌੋਜਾਂ ਲੱਗੀਆਂ ਹੋਈਆਂ ਖਾਣ ਦੀਆਂ ਸਹੀ ਹੈ
ਅਜ ਮੈਂ ਸਾਰਾ ਸਾਰੀ ਸਫ਼ਾਈ ਕੀਤੀ ਕਰੋਕਰੀ ਦੀ ਅਲਮਾਰੀ ਦੀ ਸਾਰੀ ਸਫ਼ਾਈ ਕੀਤੀ ਬਹੁਤ ਡਸਟਿੰਗ ਹੋ ਸੀ ਬਹੁਤ ਡਸਟ ਪਈ ਹੋਈ ਸੀ ਸਾਰੀ ਅਲਮਾਰੀਆਂ-ਅਲਮੂਰੀਆਂ ਸਾਰੀਆਂ ਸਾਫ ਕੀਤੀਆਂ ਫਿਰ ਆਪਣੇ ਕੱਪੜੇ ਵਾਲੀ ਅਲਮਾਰੀ ਸਹੀ ਕੀਤੀ ਬਹੁਤ ਖਲੇਰਾ ਪੈ ਜਾਂਦਾ ਰੋਜ਼-ਰੋਜ਼ ਕੱਪੜੇ ਨਿਕਲ ਖਾਲਦੇ ਨਾ ਇਹ ਕੱਪੜਾ ਨਿਕਾਲਣਾ ਹੁੰਦਾ ਸਾਰੇ ਕੱਪੜੇ, ਗਿਰ ਜਾਂਦੇ ਨੇ ਨਾਲ ਹੀ ਏਡਾ ਖਲੇਰਾ ਪਿਆ ਸੀ ਅਲਮਾਰੀਆਂ ਵਿੱਚ ਸਾਫ਼ ਕੀਤਾ ਉਹ ਸਾਫ਼ ਕੀਤਾ ਫੇਰ-ਫੇਰ ਬੱਚੇ ਆਪਣੀ ਅਲਮਾਰੀ ਖੋਲ ਖੋਲਦੇ ਨੇ ਉਹ ਵੀ ਖਲੇਰੇ ਪਾ ਦਿੰਦੇ ਨੇ ਉਹ ਵੀ ਸਾਫ਼
ਹਾਂ ਪਰ ਸਾ ਸਾਡੇ ਘਰ ਵੀ ਇਸ ਵਾ ਟਾਈਮ ਨਾ ਬਹੁਤ ਖਲੇਰਾ ਬਹੁਤ ਖਲੇਰਾ
ਹਮ, ਪੂਰਾ ਦਿਨ ਏਂਵੇ ਨਿਕਲ ਜਾਂਦਾ ਪਤਾ ਹੀ ਨਹੀਂ ਚੱਲਦਾ ਖਲੇਰਾ ਸਾਂਭ ਕਾਮ ਕੇ ਆਜ ਤੇ ਮੇਰਾ ਦਿਨ ਹੀਂ ਏਵੇਂ ਨਿਕਲਿਆ ਪਤਾ ਹੀ ਨੀ ਚਲਿਆ ਨਾ ਕੋਈ ਕੰਮ ਹੋਇਆ ਨਾ ਕੁਛ ਅੱਜ ਸਗੋਂ ਮੈਂ ਸੋਚਿਆ ਸੀ ਕਿ ਆਪਣਾ ਸੂਟ ਠੀਕ ਕਰਾਂਗੀ ਸੂਟ ਵੀ ਨਹੀਂ ਠੀਕ ਹੋਇਆ ਮੇਰਾ ਉਹ ਦੇ ਅਗੇ ਰੱਖਿਆ ਹੋਇਆ ਸੀ ਅਸਂ ਅ ਮਤਲਬ ਲਿਆਂਦਾ ਸੀ ਨਾ ਮੈਂ ਲੂਜ ਬੜਾ ਸੀ ਤੇ ਉਹ ਮੁਂ ਧੇੜਿਆ ਸਾਰਾ ਫਿਟਿੰਗ ਕਰਨੀ ਆ ਉਹਦਾ ਤੇ ਬਸ ਏਵੇਂ ਪਿਆ ਹੋਇਆ ਹੱਥ ਹੀ ਨਹੀਂੀ ਪੈਂਦਾ ਪਿਆ ਕਿਸ ਤਰਾ ਬੈਠਣਗੇ ਰ ਕਦੋਂ ਸਹੀ ਹੋਏਗਾ ਹੋਰ ਕੰਮ ਬੜੇ ਆ ਜਾਂਦੇ ਨੇ ਵੀਚ ਚੈਕ ਕਰ ਲਓ ਉਹ ਕਰ ਲਓ
ਹਮ
ਮੈਂ ਮੇਰਾ ਵੀ ਬਹੁਤ ਦਿਲ ਹੈ ਮੈਂ ਮੇਰਾ ਪਹਿਲਾਂ ਤਾਂ ਮੈਂ ਸੋਚ ਸੀ ਮੈਂ ਫਰਸ਼ੀ ਸਲਵਾਰ ਖੁਦੈਂ ਮੇ ਸੋਚਦੀ ਰਹਦੀ ਪਰ ਮੈਂ ਕਰ ਨੀ ਪਾਉਂਦੀ ਮ ਸੋਚ ਮੈਂ ਰੇਡੀਮੇਡ ਹੀ ਲਿਆਵਾਂਗੀ ਕੋਈ ਪੰਜ ਸੌ ਛੇ ਸੌ ਦਾ ਮੈਂ ਮੈਂ ਵੀਡੀਓ ਦੇਖੀ ਸੀ ਕ ਕਿਧ ਤੇ ਉਧਰ ਫਰਸ਼ੀ ਸਲਵਾਰ ਸੂ ਸੂ ਮਿਲਦਾ ਪੂਰਾ-ਪੂਰਾ- ਵਿਚ ਚੁੰਨੀ ਬੜਾ ਸੋਹਣਾ ਘਰ ਉਹ ਵੀ ਘਰ ਪਾਉਣ ਵਾਸਤੇ ਬਹੁਤ ਸਹੀ ਹੈ ਮ ਸੋਚ ਮੈਨ ਲੈ ਕੇ ਕੈਵਾਂਗੀ
ਅੱਛਾ ਜੀ, ਅੱਛਾ ਤੇ ਲੇ ਆਓ ਅਗਰ ਮੰਨ ਹੈ ਤੇ ਲੇ ਆਓ
ਸਚੀ ਅਐ ਮੰਗਲਵਾਰ ਜਾਵਾਂਗੇ ਤੇ ਫਿਰ ਲੈ ਕੇ ਆਵਾਂਗੀਂ
ਵਧੀਆ-ਵਧੀਆ ਸੂਟ ਜਿੰਨੇ ਸੂਟ ਸਿਲਵਾਓ ਓਨੇ ਹੀ ਘੱਟ ਨੇ ਸੂਟ ਸ ਸੂਟ ਸਿਲ ਸਿਲਵਾ ਸਿਲਵਾ ਕੇ ਮਨ ਨੀ ਭਰਦਾ ਅਲਮਾਰੀਆਂ ਭਰੀ ਜਾ ਰਹੀਆਂ ਨੇ
ਹਾਂ ਸਹੀ ਗੱਲ
ਮਨ ਭਰਦਾ ਨੀ ਅਲਮਾਰੀਆਂ ਭਰੀਯਾਂ ਅਲਮਾਰੀਆਂ ਚ ਜਗ੍ਹਾ ਨਹੀਂ ਏ ਕੱਧੜੇ ਰੱਖ ਨਮਸਤੇ ਚੱਲ
ਮੇਰੇ ਕੋਲ ਤਾਂ ਸੂਟ ਕਾਫੀ ਘਟ ਮੇਰੇ ਕੋਲ ਛੂਟ ਇੰਨੇ ਨੀ ਹੈਗੇ ਮੇਰੇ ਕੋਲ ਜ਼ਿਆਦਾ ਨਾ ਜੀਨਸ ਜਾਂ ਟੋਪ ਹੀ ਨੇ ਸੇਲ ਹੈ ਕਿ ਮੇਰੇ ਕੋਲ ਜੀਨਸ ਟੋਪ ਨੇ ਮੈਂ ਨਾ ਸੂਟ ਪਾਉਂਦੀ ਨੀ ਇਨੇ ਉਹਰ ਨਾ ਮੇਰੇ ਨਾ ਜੋ ਅ ਮਤਲਬ ਸਿੰਪਲ ਸੂਟ ਮਿਲਦੇ ਦੇ ਨੇ ਆਣ ਕੇ ਮਤਲਬ ਉਦ ਅਨਸਟਿਕ ਚ ਜੋ ਸੂਟ ਮਿਲਦੇ ਨੇ ਅਗਰੋਂ ਮੈਂ ਸਿਲਵਾਵਾਂ ਨਾ ਉਹ ਮੇਰੇ ਪਏ ਰਹਿਣਗੇ
ਅੱਛਾ
ਵੈਸੇ ਮੈਂ ਉਹ ਵਾਲਾ ਸੂਟ ਕਦੇ ਲਿਤਾ ਨੀ ਹੈ ਜਿਵੇਂ ਪੂਰਾ ਅਨਸਟਿਚ ਸੂਟ ਮਿਲਦਾ ਮੇਰੇ ਕੋਲ ਇੱਕ ਦੋ ਹੀ ਹੋਏਗਾ ਜ਼ਿਆਦਾ।
ਅੱਛਾ।
ਇਹਦੇ ਕਿਉਂਕਿ ਸੂਟ ਪਾਉਣ ਦੀ ਆਦਤ ਹੀ ਨਹੀਂ ਹੈਗੀ। ਟੀ ਸ਼ਰਟ ਨੇ ਜਾਂ ਲਹਿੰਗੇ ਚੋਲੀ ਹੋ ਗਏ ਓਹੀਓ ਵਿਆਹ ਸ਼ਾਦੀ ਚ ਪਾਣੇ ਹੋਣ ਤੇ ਉਹੀਓ ਲੈ ਲੈਂਦੇ ਅ ਸੂਟ ਕਦੇ ਲਿੱਤੇ ਨੀ ਪਰ ਹੁਣ ਨਾ ਹੁਣ ਨਾ ਮਨ ਕਰਦਾ ਕਿ ਸੂਟ ਪਾਈਏ।
ਸੂਟ।
ਸਿੰਪਲ ਸੂਟ ਪਾਈਏ। ਤੇ ਹੁਣ ਮੈਂ ਇਨ੍ਹੇ ਲਹਿੰਗੇ ਥੋੜ੍ਹੀ ਲੈਂਦੀ ਵੀ ਨ੍ਹੀਂ। ਜੋ ਹੈ ਉਹੀਓ ਠੀਕ ਐ ਹੁਣ ਨੀ ਮਨ ਕਰਦਾ।
ਲਹਿੰਗਾ ਚੋਲੀ ਵੈਸੇ ਵਿਆਹ ਸ਼ਾਦੀਆਂ ਚ ਈ ਪਾਇਆ ਜਾਂਦਾ ਹੋ ਕਿੱਧਰ ਪਾਇਆ ਜਾਂਦਾ ਐ। ਹੂੰ, ਵਿਆਹ ਵਿਆਹ ਵਿੱਚ ਡਾਲੋ ਇੱਕ ਵਾਰੀ ਡਾਲੋ ਦੋ, ਦੋ ਦੋ ਵਾਰੀ ਪਾਲੋ ਤਿੰਨ ਵਾਰੀ ਪਾ ਲਓ ਚੌਥੀ ਵਾਰ ਨੂੰ ਬਾਰ-ਬਾਰ ਨੀਂ ਪਾਇਆ ਜਾਂਦਾ।
ਚੋਥੀ ਵਾਰੀ ਐਵੇਂ ਫੇਰ ਲੱਗਦਾ ਕਿ ਕਿਸੇ ਨੇ ਸਭ ਨੇ ਦੇਖਿ ਫਿਰ ਏ ਹੁਣ ਨੀ ਪਾਣਾ।
ਹਾਂ, ਇਹ ਚੀਜ਼ ਨ੍ਹੀਂ ਹੁੰਦੀ, ਇਹ ਚੀਜ਼ ਨ੍ਹੀਂ ਹੁੰਦੀ ਇਹ ਚ ਇਹ ਚੀਜ਼ ਨਾ ਰੱਖੋ ਮਨ ਇਚ ਨਹੀਂ ਤੇ ਅਗਰ ਤੁਸੀਂ ਇੱਕ ਚੀਜ਼ ਡਾਲੋਗੇ ਦੁਬਾਰਾ ਥੋੜ੍ਹਾ ਨਾਂ ਪਾ ਪਾਓਗੇ। ਇਹ ਚੀਜ਼ ਨ੍ਹੀਂ ਰੱਖਣੀ ਹੁੰਦੀ ਮਨ ਇੱਚ ਕਮ ਸੇ ਕ ਕੰਮ ਉਹਨੂੰ ਯੂਜ ਕਰੋ, ਏ ਸਾਡੇ ਪੈਸੇ ਜਿਹੜੇ ਅਸੀਂ ਲਗਾਏ ਨੇ ਉਹ, ਉਹ ਸਹੀ ਤਰ੍ਹਾਂ ਯੂਜ ਹੋਣ।
ਹੂੰ।
ਪੈਸੇ ਮਤ ਵੇਸਟ ਕਰੋ ਅਗਰ ਤੁਸੀਂ ਚੀਜ਼ ਨਈਂ ਪਾਣੀ ਮੈਂ ਉਹਨੂੰ, ਉਹਨੂੰ ਰੈਂਟ ਤੇ ਤੇ ਲਲੋ ਰੈਂਟ ਤੇ ਮਿਲਦੀ ਐ, ਤੇ ਰੈਂਟ ਲਲੋ ਇਹ ਕਮ ਸੇ ਕਮ ਚਾਰ-ਪੰਜ ਵਾਰੀ ਤੇ ਪਾਓ ਅਗਰ ਤੁਸੀਂ ਤੁਸੀਂ ਲਹਿੰਗਾ ਲੈ ਰਹੇ ਹੋ ਜਾਂ ਹੈਵੀ ਸੂਟ ਡਾਲ ਲੈ ਰਿਓ
ਨ੍ਹੀਂ ਸੂਟ ਤਾਂ ਵੀ ਪਾਏ ਜਾਂਦੇ ਪਰ ਜੋ ਲਹਿੰਗੇ ਚੋਲੀ ਐ ਨਾਂ ਉਹ ਨ੍ਹੀਂ ਪਾਏ ਜਾਂ ਮੈਂ ਇੱਕ ਲਿੱਤਾ ਸੀ ਬਲੈਕ ਕਲਰ ਦਾ ਲਹਿੰਗਾ ਤੇ ਉਹ ਇੰਨਾ ਸੁੰਦਰ ਲਹਿੰਗਾ ਨਾਂ, ਉਹ ਇੰਨਾ ਸੁੰਦਰ ਲਹਿੰ ਗਾ ਉਹ ਤੇ ਉਹ ਮੈਂ ਉਹ ਬਸ ਇੱਕ ਇੱਕੋ ਵਾਰ ਪਾਇਆ ਉਸ ਤੋਂ ਬਾਅਦ ਪਾਇਆ ਈ ਨਹੀਂ। ਪਾਇਆ ਹੀ ਨਈਂ। ਮੇਰੀ ਮੰਮੀ ਮੇਰੀ ਮੰਮੀ ਨਾ ਮੈਨੂੰ ਕਾਲਾ ਰੰਗ ਪਾਣ ਨੀ ਦਿੰਦੀ ਹੈ ਤੇ ਹੁਣ ਮੇਰੇ ਪਰ ਉਹ ਲਹਿੰਗਾ ਮੇਰਾ ਦੇਣ ਦਾ ਕਿਸ ਦਿਲ ਵੀ ਨੀ ਕਰਦਾ ਕਿ ਮੈਂ ਕਿਸੇ ਨੂੰ ਦਵਾਂ ਉਹ ਲਹਿੰਗਾ ਪਰ ਮੈਂ ਕੋਈ